ਹੈਲੋ, ਹੈਲੋ,
ਹੈਲੋ,
ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ,
ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇ ਔ? ਹੈਲੋ, ਹੈਲੋ, ਹਾਂਜੀ ਆ ਗਈ ਆਵਾਜ਼ ਨੀ ਆ ਰਹੀ ਹੋਰ ਠੀਕ ਠਾਕ ਹੋ ਨਾ?
ਹਾਂਜੀ ਵਧੀਆ, ਤੁਸੀਂ ਦੱਸੋ?
ਹਾਂਜੀ ਵਧੀਆ ਜੀ ਵਧੀਆ ਹੋਰ ਠੀਕ ਠਾਕ ਹੈ,
ਹਾਂ ਲੰਚ ਵਗੈਰਾ ਹੋ ਗਿਆ।
ਹਾਂਜੀ-ਹਾਂਜੀ ਹੋ ਗਿਆ। ਤੁਸੀਂ ਕਰ ਰਹੇ ਔ?
ਹਾਂ ਬਸ ਕਰਲਿਆ ਬਰੰਚ ਕੀਤਾਸੁ ਲੰਚ ਬ੍ਰੇਕਫਾਸਟ ਏਕ ਸਾਥ
ਅੱਛਾ-ਅੱਛਾ, ਹੋਰ ਬੱਚੇ ਠੀਕ ਨੇ ਤੇ ਹ ਹਾਂ ਹਾਂਜੀ ਹਾਂਜੀ ਬੱਚੇ ਗੇ ਗਏ ਨਾਨਕੇ,
ਹਾਂ ਬੱਚੇ ਨਾਨਕੇ ਹਰੇ ਗਏ ਨੇ ਸਾਡੇ ਨਾਨਕੇ ਲੋਕਲ ਹੀ ਨੇ ਨਾ ਸ ਕਰਕੇ ਕਿਸੇ ਵੀ ਟਾਈਮ ਚਲੇ ਜਾਂਦੇ ਨੇ।
ਅੱਛਾ-ਅੱਛਾ ਜੀ ਤੇ ਸਾਡੇ ਉੱਥੇ ਬਟਾਲੇ, ਪੰਜਾਬ ਚ,
ਅੱਛਾ-ਅੱਛਾ, ਉੱਧਰ ਜਾਂਦੇ ਛੁੱਟੀਆਂ ਗਏ ਹੋਣੇ ਆ ਹ
ਹਾਂ ਹਾਂਜੀ ਗਏ ਹੋਏ ਆ, ਉਹ ਛੁੱਟੀਆਂ ਪਈਆਂ ਸੀ ਜਦੋਂ ਪਹਿਲੀ ਛੁੱ ਹਾਂ ਜਦੋਂ ਪਹਿਲਾ ਦਿਨ ਸੀ ਛੁੱਟੀ ਦਾ ਤੇ ਨਾਲ ਹੀ। ਮਗਰ ਪੇ ਗਏ ਕੀ ਨਾਨੀ ਘਰ ਜਾਣਾ ਫਿਰ, ਮੈਂ ਆਪ ਹੀ ਛੱਡ ਕੇ ਆਇਆ ਉਹਨਾ ਨੂੰ
ਸਹੀ ਹੈ ਏਦਾਂ ਹੀ ਹੁੰਦਾ ਬੱਚਿਆਂ ਦਾ ਤੇ, ਹੋਰ ਲੰਚ ਚ ਕੀ ਖਾਧਾ?
ਲੰਚ ਜ ਦਾਲ ਸੀਗੀ ਮਾਹ ਛੋਲੀਆ ਦੀ,
ਉਹ ਤਾਂ ਸਭ ਦੀ ਫੇਵਰੇਟ ਹੈ ਸ਼ਾਇਦ ਮੈਨੂੰ ਲੱਗਦਾ।
ਹਾਂਜੀ ਹਾਂਜੀ ਮੈਂ ਬਿਲਕੁਲ ਕੁੱਛ
ਹਾਂ ਉਹ ਸਭ ਦੀ ਫੇਵਰੇਟ ਜਿੰਨੇ ਪੰਜਾਬੀ ਨੇ ਉਹ ਸਭ ਦੀ ਫੇਵਰੇਟ ਆ
ਹਾਂਜੀ ਹਾਂਜੀ ਇੱਕ ਛੋ਼ਲਿਆ ਨ ਗੱਲ ਬੜੀ ਸਵਾਦ ਹੁੰਦੀ ਏ
ਹਾਂ ਇੱਕ ਮਾਹ ਛੋਲਿਆ ਦੀ ਦਾਲਾਂ ਹਾਂ ਸਾਡੇ ਘਰ ਦਾਲਾਂ ਬਹੁਤ ਖਾਲ ਸਬਜ਼ੀਆਂ ਘੱਟ ਦਾਲ ਜਿਆਦਾ
ਹਾਂ ਇੱਕ ਉਹ ਕਾਲੇ ਮਾਂਹ ਨੀ ਬਣਾਉਂਦੇ ਕਾਲੇ ਮਾਂਹ ਵਿੱਚ ਰਾਜਮਾਂ
ਟੇਸਟੀ ਬਣਦੇ ਨੇ ਰੋਟੀਆਂ ਨਾਲ ਬਣਾਓ ਤੇ ਵੀ ਬਹੁਤ ਟੇਸਟੀ ਲੱਗਦੇ ਨੇ ਹੋਰ ਤੁਹਾਡੀ ਕੋਈ ਹੋ
ਹੋਬੀ ਮੇਰੀ ਹੈਗੀ ਆਪਣਾ ਮੈਂ ਮਾਰਸ਼
ਅਰੇ ਵਾਹ-
ਹ ਤੇ ਹੁਣ ਆਪਾਂ ਹੀ ਉੱਥੇ ਖੇਡਣ ਹਰਿਦੁਆਰ ਤੋਂ ਅੱਗੇ ਕੋਈ ਪਿੰਡ ਪੈਂਦਾ ਵਾ ਇਹ ਤਾਂ ਖੇਡੰਗੇ ਬਸ ਸੱਟ ਜੀ ਲਾਗ ਗੀ ਮੈਨੂੰ ਘਰ ਆ ਗਿਆ
ਉਹ ਅੱਛਾ
ਤੇ ਬਸ ਵਨ ਵੀਕ ਹੋ ਗਿਆ ਵ ਘਰੇ ਆਰਾਮ ਨਾਲ ਬੈਠਾ ਵਾ
ਹਾਂ ਹਾਂ ਸਹੀ ਹੈ ਉਹ ਠੀਕ ਹੋ ਜਾਏਗਾ ਫਿਰ ਦੁਬਾਰਾ ਸਟਾਰਟ
ਹਾਂਜੀ ਹਾਂਜੀ ਫਰੈਕਚਰ ਹੋ ਗਿਆ ਨਾ ਉਹ ਬ ਥੋੜਾ ਟਾਈਮ ਲੱਗੇਗਾ ਹੋਣਾ ਬੜਾ ਨਸ਼
ਚੋਟ ਤੇ ਹੁਣ ਟਾਈਮ ਲੈਂਦੀ ਆ ਠੀਕ ਹੁੰਦੇ ਫਿਲਹਾਲ
ਹਾਂਜੀ ਬਿਲਕੁਲ ਜੀ ਬਿਲਕੁਲ ਟਾਈਮ ਤੇ ਲੱ
ਹੋਰ ਤੁਹਾਦੇ ਪਾਸੇ
ਲੱਗੇ ਨੇ ਕਿਤੇ
ਨਹੀਂ ਸਾਡੇ ਬੱਚੇ ਹਲੇੇ ਜਾਂਦੇ ਨ ਘੁਮਾਂਨ ਫਿਰਾਨ ਹਜੇ ਲੈ ਕੇ ਨਹੀਂ ਜਾਂਦੇ ਗਰਮੀ ਜਿਆਦਾ ਪਤਾ ਨਾ ਹੁਣ ਕਦੀ ਮੌਸਮ ਵੀ ਥੋੜਾ ਖ਼ਰਾਬ ਹੀ ਹੈ।
ਅੱਜ ਮੌਸਮ ਥੋੜਾ ਵਧੀਆ ਬਣ ਗਿਆ ਜ ਸਾਡੇ ਨਾ ਮੈਂ ਕਹਿਣ ਲੱ
ਨਹੀਂ ਸਾਡੇ ਇੱਧਰ ਤੇ ਬਹੁਤ ਗਰਮੀ ਹੈ।
ਅੱਛਾ ਇੱਥੇ ਇੰਨੀ ਗਰਮੀ ਹੋ ਗਈ ਇਥੇ ਮੈਂ ਜਦੋਂ ਗੁਰਦੁਆਰੇ ਗਿਆ ਤਾਂ ਸੀ ਨਾ ਤੇ ਬੱਦਲ ਬਣ ਗਏ ਹੀ ਮੈਂ ਕਿਹਾ ਲੈ ਵੀ ਮੀਂਹ ਆਗੇ ਉਹ ਬੱਦਲ ਸਾਰਾ ਹੀ ਉੱਡ ਗਿਆ ਧੁੱਪ ਈਨੀ ਕਰਾਰੀ ਨਿਕਲੀ ਜੇ ਬਾਹਰ ਨਿਕਲਣ ਨੂੰ ਜੀ ਨਹੀਂ ਕਰਦਾ
ਸਾਡੇ ਤਾਂ ਰਾਤ ਬਹੁਤ ਠੰਢ ਜਦੋਂ ਬਾਹਰ ਨਿਕਲਨ ਦਾ ਮਨ ਨੀ ਕਰਦਾ ਹੁਣ ਤਾਂ ਗਰਮੀ ਏ ਜਦੋਂ ਬਾਹਰ ਨਿਕਲੋ ਵੈਸੇ ਹੀ ਇਤੇ ਟੈਨਿੰਗ ਹੋ ਜਾਂਦੀ ਹੈ।
ਹੂੰ ਹੂੰ ਹੂੰ
ਜਾਂਦੀ ਅਫ਼ਕੋਸ ਉਦੋਂ ਬਹੁਤ ਟੈਨਿੰਗ ਜਾਂਦੀ ਏ। ਆਪਾਂ ਤੇ ਬਿਨਾਂ ਬਿਨਾਂ ਸੰਨਸਕ੍ਰੀਨ ਦੇ ਬਾਹਰ ਹੀ ਨਹੀਂ ਜਾਂਦੇ।
ਤੇ ਇਹ ਟਾਈਨਿੰਗ ਨੂੰ ਦੂਰ ਕਰਨ ਵਾਸਤੇ ਲੋਸ਼ਨ ਵੀ ਆਦਾ ਸਨਸਕ੍ਰੀਨ ਦਾ।
ਸਨਸਕ੍ਰੀਨ ਯੂਸ ਕਰਨੀ ਪੈਂਦੀ ਟੈਨਿੰਗ ਵੈਗੇਰਾ ਤੁਸੀ ਚਾਹੁੰਦੇ ਹੋ ਤੁਹਾਡੇ ਟੈਨਿੰਗ ਨਾ ਹੋਵੇ ਤਾਂ ਕਮ ਸੇ ਕਮ ਪ੍ਰੋਡਕਟ ਆ ਗਏ ਨੇ। ਐਕਸਪਲੋਟਿੰਗ ਜ਼ੈਲ ਆਦੀ ਐ ਤੁਸੀਂ ਓ ਯੂਸ ਕਰ ਸਕਦੇ ਓ ਓਦੇ ਨਾਲ ਟੈਨਿੰਗ ਸਬ ਨਿਕਲ ਜਾਂਦੀ ਏ।
ਠੀਕ ਠੀਕ ਠੀਕ ਮੇਰਾ ਮੇਰਾ ਨਾ ਵੱਡੇ ਦਾ ਬੇਟਾ ਨਾ ਜਿਹੜਾ ਉਹ ਮਤਲਬ ਕ੍ਰਿਕਟ ਖੇਡਦਾ ਸੀ ਹੁਣ ਟਾਈਨਿੰਗ ਬਹੁਤ ਜਿਆਦਾ ਹੋਈ ਹੈ।
ਹਾਂ ਟੈਨਿੰਗ ਬਹੁਤ ਹੋ ਜਾਂਦੀ ਹੈ ਸਮਰ ਤੇ ਬਹੁਤ ਟੈਨਿੰਗ ਹੋ ਜਾਂਦੀ ਹੈ।
ਹੂੰ ਤੇ ਉਹਦੇ ਵਾਸਤੇ ਤੁਸੀਂ ਕੀ ਹੁਣ ਕਿਹੜੀ ਕਰੀਮ ਦਾ ਨਾਮ ਲਿਆ ਤੁਸੀਂ
ਐਕਸ ਪਲੂਟੀ ਜੈਲ ਮੈਂ ਨਾ ਜੋ ਯੂਸ ਕਰਦੀ ਬਾਡ ਦੀ ਏ। ਸਨਸੇ ਬਾਡ ਕਰਕੇ ਜੈਲ ਆਦੀ ਆ ਓਨਾਂ ਦੀ ਐਕਸਪਲੂਟਿੰਗ ਜੈਲ ਟੈਨਿੰਗ ਜਾਂਦੀ ਹੈ
ਅੱਛਾ ਅੱਛਾ।
ਛੋਟਾ ਪੈਕ ਵੀ ਆਦਾ ਵੱਡਾ ਵੀ ਆਂਦਾ। ਬਟ ਬਹੁਤ ਅੱਛੀ ਆ
ਤੁਸੀਂ ਨਾ ਹੂੰ ਤੁਸੀਂ ਨਾ ਮੈਨੂੰ ਸੀ ਨਾ ਉਹਦੀ ਫੋਟੋ ਨਾ ਵਟਸਐਪ ਤੇ ਸੈਂਡ ਕਰਿਆ ਜੇ।
ਹਾਂ ਜਰੂਰ ਟੈਨਿੰਗ ਸਭ ਨਿਕਲ ਜਾਏਗੀ ਡੈਡ ਸਕਿਨ ਵੀ ਔਰ ਟੈਨਿਗ ਵੀ ਅੱਛਾ ਬੋਇਏਜ਼ ਲੋਕ ਟੈਂਨਸ ਸਕਿਨ ਦਾ ਧਿਆਨ ਰੱਖਦੇ ਨਾ ਗਰਲ ਜ਼ਿਆਦਾ ਲੱਗਦੇ ਨੇ ਜ਼ਿਆਦਾ ਪਤਾ ਹੁੰਦਾ ਕਿ ਅਸੀਂ ਇਹ ਯੂਜ ਕਰਨਾ ਇਹ ਯੂਜ ਕਰਨਾ।
ਹਾਂਜੀ ਹਾਂਜੀ ਮਤਲਬ ਕਿ ਉਹ ਅ ਜੈਂਟਸ ਵਗੈਰਾ ਲਗਾ ਸਕਦੇ ਹਨਾ।
ਹਾਂ ਸਭ ਸਭ ਲਗਾ ਸਕਦੇ ਨੇ ਉਹ ਟੈਨਿੰਗ ਰੀਮੂਵ ਕਰਦੀ ਹੈ ਬਸ
ਠੀਕ ਠੀਕ ਕੋਈ ਨੀ ਫੇਰ ਤੁਸੀਂ ਮੈਨੂੰ ਸੈਂਡ
ਹਾਂ ਸ਼ੋਰ ਮੈਂ ਤੁਹਾਨੂੰ ਸੈਂਡ ਕਰ ਦੇਨੀ ਆ। ਹਾਂਜੀ।
ਹਾਂ ਮੈਨੂੰ ਸੈਂਡ ਕਰ ਬਸ ਵਧੀਆ ਤੁਸੀਂ ਸੁਣਾਓ।
ਮੈਂ ਤੇ ਵਧੀਆ ਬਸ
ਹੋਰ ਸੁਣਾਓ ਕਿੱਥੇ ਮਤਲਬ ਕਿ ਤੁਸੀਂ ਪੰਜਾਬ ਤੋਂ ਹੀ ਹੋਏ ਇੱਧਰ
ਨਹੀਂ ਇੱਧਰ ਹਰਿਆਣਾ ਵਾਲੇ ਸਾਈਡ
ਅਛਾ ਹਰਿਆਣੇ ਵਾਲੀ ਸਾਈਡ ਤੇ। ਠੀਕ ਹੈ ਠੀਕ ਹੈ ਚਲੋ ਵਧੀਆ ਅਸੀਂ ਅਸੀਂ ਇੱਧਰ ਦੇ ਹੀ ਹਰਿਆਣੇ ਦੇ ਹੀ ਹਾਂ ਅਸੀ।
ਹਾਂ ਸ਼ਯਦ ਸ਼ਹਿਰ ਸ਼ਹਿਰ ਵੀ ਸਿਮਲਰ ਹੀ ਹੈ।
ਸਹੀ ਗੱਲ ਹੈ।
ਹਾਂਜੀ।
ਹੋਰ ਸੁਣਾਓ
ਸਭ ਵਧੀਆ ਬਸ ਹੁਣ ਲੰਚ ਵੰਚ ਕਰਕੇ ਹ ਟਹਿਲ ਵੈਲ ਰਿਹੇ ਹੁਣ ਗਰਮੀ ਹੈ ਬਾਹਰ ਸ ਫ ਕਿਥੇ ਜਾਯਾ ਜਾਇ ਅੰਦਰ ਹੀ ਹੈ ਬੈਠੇ ਰਹੋ ਬਸ ਹੋਰ ਕਿਆ
ਹਾਂ ਇਹ ਤੇ ਹੈ ਹੀ ਸ਼ਾਮ ਨੂੰ ਵੈਸੇ ਦਿਲ ਕਰਦਾ ਬਾਹਰ ਲ ਕਹਿੰਦਾ ਇੰਨੀ ਧੋਪ ਇਚ ਤੇ ਜਾਣ ਦਾ ਜੀ ਨੀ ਕਰਦਾ
ਹਾਂ ਸ਼ਾਮ ਨੂੰ ਫਿਰ ਈ ਬਾਹਰ ਨਿਕਲ ਜਾਂਦਾ ਦੋੱ ਦੈ ਵਜੇ ਤ ਬਿਲਕੁਲ ਵੀ ਨਹੀਂ ਬਾਂ ਵਜੇ ਤੋਂ ਬਾਅਦ ਧੁੱਪ ਤੇਜ਼ ਹੁਂਦੀ ਹੈ ਨਾ ਚਾਰ ਵਜੇ ਤੱਕ ਤਾਂ ਬੰਦਾ ਬਾਹਰ ਜਾ ਹੀ ਨਹੀਂ ਸਕਦਾ ਫਿਰ
ਬਿਲਕੁਲ ਜੀ ਬਿਲਕੁਲ ਨਹੀਂ ਪੰਜ ਸਾਡੇ ਪੰਜ ਤਕ ਢਲ ਜਾਂਦੀ ਏ ਧੁਪ ਛੇ ਵਜੇ ਕਰੀਬ
ਹਾਂ ਬਾਅ ਤਾਂ ਬਹੁਤ ਬਹੁਤ ਘੱਟ ਮਤਲਬ ਈਜ਼ਲੀ ਚਲੀ ਜਾਓ ਬਟ ਚਾਰ ਵਜੇ ਤਾਂ ਬਹੁਤ ਧੁਪ ਰਹਿੰਦੀ ਹੈ
ਹਮ ਹਮ ਅਰੇ ਦੋ ਮਿੰਟਬਾਹਰ ਕਿਸੇ ਭੋਗ ਤੇ ਜਾਣਾ ਦੋ ਮਿੰਟ ਗੱਡੀ ਅਗਰ ਫਿਲਾਰ ਕੇ ਬੰਦਾ ਚਲੇ ਨਾ ਇੰਨੀ ਗਰਮ ਹੋ ਜਾਂਈ ਨਾ ਗੱਡੀ
ਆਹੋ-ਆਹੋ ਸੀਟ ਬਹੁਤ ਕਰ ਬ ਜਾਂਦ ਇੱਕਦਮ ਐਸਾ ਲਗਦਾ ਜ ਅਗਰ ਅੰਡਾ ਰੱਖੋ ਤੇ ਉਹ ਓਮਲੇਟ ਹੀ ਬਣ ਜਾਏਗਾ
ਹਾਂਜੀ-ਹਾਂਜੀ ਸਹੀ ਗੱਲ ਆ ਬਿਲਕੁਲ ਜੀ ਬਿਲਕੁਲ ਹਮ ਇਸ ਵਾਰੀ ਨਾ ਕੁਛ, ਹਾਂ ਇਸ ਵਾਰੀ ਨਾ ਕੁਛ ਜ਼ਿਆਦਾ ਹੀ ਪਿਆ
ਹਜੇ ਵਿੱਚ ਠੀਕ ਹੋ ਗਈ ਸੀ ਜਦੋਂ ਮੀਂਹ ਬਾਰਿਸ਼ ਆਈ ਸੀ ਫੇਰ ਨੋਰਲ ਗਿਆ ਟੈਂਪਰੇਚਰ ਜਦੋਂ ਫਿਰ ਬਾਰਿਸ਼ ਗਈ ਦੋ ਦਿਨ ਬਾਅਦ ਤਦੇ ਏ ਹਾਲ ਹੋ ਗਿਆ
ਹਮ ਫੇਰ ਉਹੀ ਆਰ
ਹਾਂ ਪਹਿਲੇ ਵਾਲਾ ਹੀ ਪੈਹਲੇ ਸੀ ਪਰ ਹੁਣ ਸਮਾਂ ਦੇ ਤੇ ਅਸਰ ਰਹੇਗਾ ਇ ਫਿਰ -
ਹਮ ਨਹੀ ਵੈਸੇ ਕਹਿ ਰਹੇ ਸੀ ਸਾਲ ਨਾ ਕੁਛ ਗਰਮੀ ਜ਼ਿਆਦਾ ਹੀ ਪੈਣੀ ਹੈ ਤੇ ਬਾਕੀ ਗਰਮੀ ਕੁਛ ਜ਼ਿਆਦਾ ਹੀ ਪੈ ਰਹੀ ਹੈ ਪਿਛਲੇ ਸਾਲ ਨਾਲੋ ਨਾ ਇਸ ਵ ਸਾਲ ਜ਼ਿਆਦਾ ਗਰਮੀ ਪੈਂਦੀ ਹੈ
ਸਰਦੀ ਵੀ ਇਤਨੀ ਸਰਦੀ ਫਿਲਹਾਲ ਨਹੀਂ ਪਈ ਸੀ ਜਿੰਨੀ ਗਰਮੀ
ਗਰਮੀ ਜ਼ਿਆਦਾ ਪੈ ਰਹੀ ਹਾਂਜੀ ਹਾਂਜੀ ਇਹ ਜਿਹੜੀ ਇਹ ਜਿਹੜੀ ਵੀ ਹੁਣ ਬਾਰਸ਼ਾਂ ਨੀ ਹੋਈਆਂ ਇਹ ਜ ਸਾਰੀ ਡੁਪਲੀਕੇਟ ਬਾਰਿਸ਼ਾਂ ਹੋਈਆਂ ਸੀ
ਹਾਂ ਜੇ ਕਹਿੰਦੇ ਏ ਬਾਰਿਸ਼ ਪਿੱਗੋਗੇ ਤੇਾ ਤਬੀਅਤ
ਹਾਂਜੀ ਹਾਂਜੀ ਹਾਂਜੀ ਹਾਂ ਬਿਲਕੁਲ ਬਿਲਕੁਲ ਉਹ ਡੁਪਲੀਕੇਟ ਬਾਰਿਸ਼ਾਂ ਹੈਗੀਆਂ ਸੀ
ਸਾਡੇ ਤਾਂ ਹਾਲੀ ਦੋ ਦਿਨ ਬਾਰਿਸ਼ ਆਈ ਹੈ ਬਾਹਦ ਉਸ ਤੋਂ ਬਾਅਦ ਫੇਰ ਗਰਮ ਮੌਸਮ ਹੋ ਗਿਆ
ਹਮ ਏਦਾਂ ਹੀ ਹੈ ਇੱਥੇ ਵੀ ਇੱਕ ਦੋ ਵਾਰੀ ਆ ਖੋਲ ਕੇ ਨੀ ਆਈ ਵੀ
ਹਾਂ ਹਲਕੇ ਹਲਕੇ ਹਾਂ ਮੰਮੀ ਹਾਂ ਉਹ ਚਿੰਜੇ ਮ ਦਾ ਬੱਤੀ ਪਹਿਲੇ ਕੱਟੀ ਜਾਂਦੀ ਹੈ ਬਾਰਸ਼ ਨਾ ਨ ਨ
ਉਹ ਤਾਂ ਕੱਟ ਦਿੰਦੇ ਨਾ ਮਤਲਬ ਕਿ ਹਾਂ ਸ਼ੋਰਟ ਸਰਕਿਟ ਹੋ ਜਾਂਦੀ ਨਾ ਫਿਰ
ਲਾਈਟ ਪਹਿਲੇ ਕੱਟ ਦਿੰਦੇ ਨੇ ਮੇਰੇ ਕੋਲ ਤਾਂ ਬਹੁਤ ਕੱਢਣੇ ਇੰਨੇ ਬੰਦਾ ਪੱਖੇ ਚ ਬੈਠਾ ਰਹੇ ਨਾ ਚਲਾ ਸਕੋ ਇਸੇ ਨਾ ਚਲਾ ਸਕੋ ਕੂਲਰ
ਹਮ ਸਹੀ ਗੱਲ ਹੈ ਬ ਏਦਾਂ ਹੀ ਹੈ ਸਾਰਾ ਵੇਖਣਾ ਪੈਂਦਾ ਉਹਨਾ ਨੂੰ ਵੀ ਹਾਂਜੀ ਹਾਂਜੀ ਓਕੇ ਜੀ ਓਕੇ ਓਕੇ ਸਤਿ ਸ੍ਰੀ ਅਕਾਲ